ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਮੈਮ। ਬਸ ਓਦਾਂ ਹੀ ਵਿਹਲੀ ਬੈਠੀ ਅਸੀ ਹੁਣ ਵਿਹਲੇ ਹੋਏ ਸੀ ਸਭ ਰੋਟੀ ਰੋਟੀ ਦੁੱਧ ਦੁੱਧ ਪੀ ਕੇ ਤੇ ਮੈਂ ਕਿਹਾ ਚਲੋ ਕਾਲ ਕਰਦੀ ਹਾ।
ਅੱਛਾ ਚਲੋ ਵਧੀਆ ਹਾਂ ਨਹੀਂ ਵੀ ਬਸ ਸੋਣ ਹੀ ਲੱਗੇ ਸੀ। ਚਲੋ ਹੁਣ ਤੁਹਾਡਾ ਫੋਨ ਆ ਗਿਆ। ਚਲੋ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਤੁਸੀਂ ਕਰੋ ਗੱਲ
ਹਾਂਜੀ ਨਹੀਂ ਉਹ ਮੈਂ ਸੁਣਿਆ ਸੀ ਕਿ ਤੁਸੀਂ ਜਾ ਰਹੇ ਕਿਥੇ ਟ੍ਰਿਪ ਯਾਤਰਾ ਤੇ। ਤੇ ਹੋਗੀਆਂ ਤੁਹਾਡੀਆ ਤਿਆਰੀਆਂ।
ਹਾਂਜੀ ਕਰ ਰਹੇ ਆ ਬਸ ਹੌਲੀ ਹੌਲੀ ਕਰਦੇ ਪਏ ਆ। ਬਸ ਜੈਕਟਾਂ ਵੈਕਟਾਂ ਤੇ ਪਾ ਲਈਆਂ ਬੈਗ ਦੇ ਵਿੱਚ ਗਰਮ ਕੱਪੜੇ ਤੇ ਬਸ ਹੁਣ ਆਪਣਾ ਜਿਹੜੇ ਜਿਹਨਾਂ ਨੇ ਮੈਂ ਕਹਿ ਰਹੀ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਕੱਪੜੇ ਦਿਓ ਬੈਗਾਂ ਦੇ ਵਿੱਚ ਪਾ ਲੈਂਦੇੇ ਹਾਂ ਤੇ ਫਿਰ ਚਲਣੇ ਆ।
ਅੱਛਾ ਤੇ ਮਤਲਬ ਕੌਣ ਕੌਣ ਚੱਲਾ ਤੂਹਾਡੀ ਫੈਮਲੀ ਚੋ।
ਅਸੀ ਫੈਮਲੀ ਪੂਰੀ ਚੱਲੇ ਆ ਜਾਣੀ ਕਿ ਮੇਰਾ ਬੇਟਾ ਬੇਟੀ। ਨਾਲ ਸਰਦਾਰ ਜੀ ਨਾਲ ਮੈਂ। ਤੇ ਉੰਝ ਮੇਰੀ ਦਰਾਣੀ ਦੀ ਲੜਕੀ ਕਹਿ ਰਹੀ ਹੈ ਵੀ ਮੈਨੂੰ ਵੀ ਲੈ ਜਾਓ। ਪਰ ਮੈਨੂੰ ਹੁੰਦਾ ਵ ਵੀ ਬੱਚਾ ਏ। ਬੱਚਾ ਤੇ ਤੰਗ ਨਾ ਹੋਏਗਾ। ਇਹ ਆ ਹੋਰ ਕੋਈ ਗੱਲ ਨੀ ਜਿਵੇਂ ਅਸੀਂ ਪਹਿਲੇ ਹਾਂਜੀ ਹੈ ਹੀ ਹੈ ਬਾਰਾਂ ਕੁ ਸਾਲ ਦੀ ਤੇ ਸਾਨੂੰ ਵੀ ਅਸੀਂ ਅਸੀਂ ਆਪ ਨੀ ਕਦੇ ਗਏ ਹੋਏ। ਇਸ ਕਰਕੇ ਥੋੜ੍ਹਾ ਹੁੰਦਾ ਹੈ ਚਲੋ ਬੱਚਾ ਇਹ ਦਿੱਕਤ ਨਾ ਹੋਏ ਕੋਈ। ਲਿਜਾਣ ਦੇ ਵਿੱਚ ਕੋਈ ਨਹੀਂ ਉਹਨੇ ਆਪਣੇ ਆਪ ਜਾਣਾ ਅਸੀਂ ਥੋੜ੍ਹਾ ਚੁੱਕ ਕੇ ਲਿਜਾਣਾ। ਹੋਰ ਕੋਈ ਨੀ। ਜਿਹੜਾ ਆਣ ਜਾਣ ਹੋਏਗਾ ਤਾਂ ਕਿ ਪਤਾ ਉਹ ਵੀ ਚੱਲ ਪਵੇ।
ਅੱਛਾ, ਤੇ ਕਦੋਂ ਜਾਨਾ ਤੁਸੀਂ?
ਹਾਂਜੀ ਅਸੀਂ, ਫਰਾ ਸ਼ੁੱਕਰਵਾਰ ਨਾ ਰਾਤੀ ਚਲੇ ਜਾਵਾਂਗੇ। ਕਿਉਂਕਿ ਅਸੀਂ ਨਾ, ਦਿੱਲੀ ਤੋਂ ਜਾਣਾ ਏਂ। ਕਿਉਕਿ ਮੇਰੇ ਭਨਵੇਂ ਨੇ ਨਾ, ਟਰੈਵਲ ਕੀਤੀ ਦੀ ਏ। ਉਹਨਾਂ ਦੀ ਪੂਰੀ ਫੈਮਿਲੀ ਇਧਰੋਂ, ਜੰਮੂ ਤੋਂ ਇੱਕ ਮੇਰੀ ਭੈਨ ਉਹਨਾਂ ਦਾ ਬੇਟਾ ਆ ਰਿਹਾ, ਪੀਛੋ ਮੇਰਾ ਭਤੀਜਾ ਆ ਰਿਆ ਏ। ਉਹਨਾਂ ਦੀ ਵੀ ਭੂਆ ਦਾ ਨੂੰਹ ਪੁੱਤਰ ਹੈਗਾ ਏ। ਵੀ ਹੈ ਹੀ ਅਸੀਂ, ਚੌਦਾਂ ਪੰਦਰਾਂ ਜਨੇ, ਤੇ ਇਸ
ਫਿਰ ਤਾਂ ਮਤਲਬ ਠੀਕ ਐ, ਸਾਥ ਤੁਹਾਡੇ ਹੈਗਾ ਪੂਰਾ ਵਧੀਆ।
ਹਾਂਜੀ ਹਾਂਜੀ।
ਇਹ ਤੁਸੀਂ ਅ ਫਸਟ ਟਾਈਮ ਜਾ ਰਹੇ ਹੋ ਤੁਸੀਂ?
ਹਾਂਜੀ-ਹਾਂਜੀ, ਫਸਟ ਟਾਈਮ ਹੀ ਸਮਝੀ ਜਾ ਰਹੇ ਆਂ। ਚਲੋ ਬਚਪਨ ਵਿੱਚ ਗਏ ਹੋਏ ਆਂ, ਪਰ ਸਾਨੂੰ ਇੰਨਾ ਪਤਾ ਨੀ, ਉਦੋਂ ਅਸੀ ਆਪਣੇ ਮੰਮੀ ਪਾਪਾ ਨਾਲ ਗਏ ਸਾਂ। ਉਦੋਂ ਅਸੀਂ ਵੱਧ ਤੋਂ ਵੱਧ ਚਾਰ ਪੰਜ ਸਾਲ ਹੋ ਜਾਂ ਪੰਜ ਛੇ ਸਾਲ ਦੇ ਹੋਨਗੇ, ਇਹਦੇ ਤੇ ਉੱਥੇ ਹੀ ਨੀ ਹੈ, ਵੀ ਚਾਰ ਪੰਜ ਸਾਲ ਦੀ ਅਸੀਂ ਗਏ ਕਿਉਂਕਿ, ਸਾਡੇ ਮੇਰੇ ਪੇਕੇ ਤੋਂ, ਹਰ ਸਾਲ ਜਾਂਦੇ ਸੀ ਨਾ। ਉਹਨਾ ਨੇ ਜਾਨਾ ਈ ਜਾਨੈ, ਇਸ ਕਰਕੇ ਉਹ ਜਾਂਦੇ ਸੀ। ਬਚਪਨ ਦੇ ਵਿੱਚ ਵੀ ਉਸ ਤੋਂ ਬਾਅਦ ਅਸੀੇ ਗਏ ਈ ਨੀਂ, ਨਾਲੇ ਸਾਨੂੰ ਪਤਾ ਹੁਣ ਜਦੋਂ ਵੇਖੀ ਦਾਵੇ ਯੂਟਿਊਬ ਤੇ ਜਾਂ ਫੇਸਬੁੱਕ ਤੇ ਵੀ ਬੜਾ ਦਿਲ ਕਰਦਾ, ਬਾਬਾ ਜੀ ਸਾਨੂੰ ਵੀ ਸੱਦੋ, ਸਾਨੂੰ ਵੀ ਸੱਦੋ। ਅਸੀਂ ਵੀ ਦਰਸ਼ਨ ਕਰਾਂਗੇ, ਜੇ ਨਹੀਂ ਕਰਾਂਗੇ, ਇਸ ਜਗ੍ਹਾ ਤੇ। ਇਸ ਕਰਕੇ, ਹੁਣ ਬਾਬਾ ਜੀ ਨੇ ਕੋਈ ਸੱਦੇ ਆ, ਕਿਸੇ ਕਹਿੰਦੇ ਚਲੋ। ਹੋ ਆਨੇ ਆ, ਕਈ ਜੇ ਬਾਬਾ ਜੀ ਤੁਸੀਂ ਲੈ ਕੇ ਜਾਣਾ ਜੀ ਅਸੀ ਤੇ ਕੋਈ
ਅਸੀਂ ਘਰ ਬੈਠੇ ਕਹਿ ਦਿੰਦੇ ਅਸੀਂ ਥੱਕ ਕੇ ਸੇਨੀ ਪਾਣੀਆਂ ਉਹਹਈਆਂ ਥੱਲਿਓ ਆਏ ਆਂ, ਸਾਡੇ ਕੋਲ ਚੜਿਆ ਜਾਂਦਾ, ਥੱਕਗੇ ਆਂ।
ਹਾਂ ਕੋਈ ਨੀ ਉ ਤੇ ਚਲੋ ਜੇ ਬਾਬਾ ਜੀ ਬੁਲਾ ਰਏ, ਤੇ ਆਪਣੇ ਆਪ ਚੜ੍ਹਾਏਂਗੇ ਵੀ।
ਉਹੀ ਕਹਿ ਰਹੇ ਆ, ਜਿਹੜਾ ਕਹਿੰਦਾ ਵੀ ਇੱਥੇ ਕਹਿੰਦੇ ਵੀ ਔਕਸੀਜਨ ਘੱਟ ਜਾਂਦੀ ਏ। ਤੇ ਆਪਨਾ ਆਪਨਾ ਪੂਰਾ ਇੰਤਜ਼ਾਮ ਨਾਲ ਜਾਨਾ, ਬਾਰਿਸ਼ ਵੀ ਬਹੁਤ ਹੁੰਦੀ ਹੈ। ਰੇਨਕੋਟ ਲੈ ਕੇ ਜਾਨਾ, ਬੂਟ ਪਾ ਕੇ ਜਾਨਾ।
ਹਮ
ਓਦੋਂ ਮੇਰੇ ਪੇਕੇ ਤੋਂ ਫੋਨ ਆਯਾ, ਮੇਰੀ ਮੰਮੀ ਪਾਪਾ ਦਾ। ਉਹ ਕਹਿੰਦੇ ਵੀ ਆਪਣਾ, ਖੱਡ ਵਾਲੇ ਪਾਸੇ ਨੀਂ ਤੁਰਨਾ, ਪਹਾੜਾਂ ਵਾਲੇ ਪਾਸੇ ਤੁਰਨੈ। ਆਪਨਾ ਧਿਆਨ ਰੱਖਨੈ, ਬੱਚਿਆਂ ਦਾ ਵੀ ਧਿਆਨ ਰੱਖਨੈ, ਮੈ ਕਿਹਾ ਹਾਂ। ਕ ਬਚਪਨ ਚ ਗਈ ਸੀ ਅਜੇ ਹਣ ਉਈ ਹਣ ਅਸੀਂ ਵੀ ਉਦੋਂ ਹੀ ਗਏ ਗ ਸਾਨੂੰ ਆਪ ਹੀ ਦੱਸਿਆਂ ਦਾ ਪਤਾ ਇਨਾ ਹੁਣ ਤੇ ਓ ਵੀ ਵਧੀਆ ਹੋ ਗਏ, ਤੇ ਹੋਣਗੇ।
ਹਾਂਜੀ, ਹੁਣ ਤਾਂ ਜਿੱਦਾਂ ਉਹਨਾਂ ਨੇ ਮਤਲਬ ਪਹਿਲੇ ਹੋਏਗਾ ਨਾ ਇੰਨਾ, ਸਹੀ ਤਰ੍ਹਾਂ ਨਈ ਬਣਿਆ ਅ ਹੁੰਦਾ ਹੋਲੀ, ਹੋਲੀ, ਹੋਲੀ, ਹੋਲੀ ਕਰ ਹੀ ਰਹੇ ਨੇ, ਉੱਥੇ ਵੀ
ਹਾਂਜੀ ਐਜੀ ਸਮਝੋ, ਵੀ ਪੈਂਤੀ ਚਾਲੀ ਸਾਲ-ਚਾਲੀ ਸਾਲ ਪਹਿਲੋਂ ਗਏ ਹੋਂਵੋਗੇ, ਚਾਲੀ ਪੰਤਾਲੀ
ਸਾਲ ਪਹਿਲਾਂ, ਇਸ ਕਰਕੇ ਉਹ ਉਹ ਤੇ ਫ਼ਰਕ ਵੀ ਇਹੀ ਹੋਏਗਾ ਨਾ ਥੋੜਾ ਬਹੁਤਾ ਤੇ, ਇਸ ਕਰਕੇ ਹੈ ਹੀ ਪਹਿਲਾਂ ਸੜਕਾਂ ਕੇਂਦੇ, ਬਿਲਕੁਲ ਛੋਟੀਆਂ ਛੋਟ ਹਦੀਆਂ ਸੀ ਉਡ ਤੇ ਬਹੁਤ ਚੋਲੀਆਂ ਚੋਲੀਆਂ ਹੋ ਗਈਆਂ
ਹਮ, ਤੇ ਕਿੰਨੇ ਦਿਨਾਂ ਦਾ, ਕਿੰਨੇ ਦਿਨਾਂ ਦਾ ਤੁਹਾਡਾ ਟ੍ਰਿਪ੍?
ਪੰਜ ਛੇ, ਪੰਜ ਦਿਨਾਂ ਦਾ ਕਹਿ ਰਹੇ ਨੇ, ਜ ਛੇਵੇਂ ਦਿਨ ਕਹਿ ਰਹੇ ਨੇ ਵਾਪਸ ਨੂੰ ਬੁਰਗੋਂ ਦਾ, ਵੇਖੋ ਵੀ ਰਸਤਿਆਂ ਦੇ ਉੱਤੇ ਆ।
ਹਮ। ਟ੍ਰੈਫਿਕ ਤੇ ਵੀ ਕੁਛ ਹੋ ਗਿਆ ਨਾ।
ਹਾਂਜੀ- ਹਾਂਜੀ।
ਤੇ ਬਾਕੀ ਤੁਸੀਂ ਅ ਪਤਾ ਕਰ ਲਤ ਮਤਲਬ ਜਿੱਦਾਂ ਮੈਂ ਯੂਟਿਊਬ ਤੇ ਜਾਂਦਾਂ ਨੈਟ ਤੇ ਦਿਖਾਦੇ ਸੋ ਸੋਸ਼ਲ ਮੀਡੀਆ ਤੇ, ਤੇ ਥੋੜਾ ਰਸਤਿਆਂ ਦਾ ਵੀ ਹੈਗਾ ਨਾ ਇਸ਼ੂ।
ਹਾਂਜੀ। ਇਸ਼ੂ ਤੇ ਹੈਗਾ ਉਹਗਾ ਨੇ ਕੋਈ ਗੱਲ ਨੀ ਡਰਨ ਦੀ ਲੋੜ ਨਹੀਂ। ਬਈ, ਸਭ ਅਫਵਾਹ ਆਏ ਥੋਾ ਚਿਰੋ ਥੋੜਾ- ਬਹੁਤਾ ਹੈ ਵੀ ਥੋੜਾ- ਬਹੁਤਾ ਆਪ ਲੋਕੀ ਅਫਵਾਹਾਂ ਉਡਾ ਦਿੰਦੇ ਨੇ। ਇਸ ਕਰਕੇ ਵੇਖੋ ਜਾ ਤੇ ਰਹੇ ਹਾਂ, ਜੋ ਬਾਬੇ ਨੇ ਸੱਦਿਆ ਹੈ। ਤੇ ਤਾ ਹੀ ਸੱਧ ਰਹੇ ਆ। ਨਾ ਜ ਰਸਤੇ ਠੀਕ ਨੇ ਤੇ ਅੱਗੋਂ ਵੇਖੋ ਜਾਵਾਂਗੇ। ਤੇ ਪਤਾ ਚੱਲੇਗਾ। ਕਿ ਕਿਤੇ ਕੀ ਮਾਹੌਲ ਹੈ ਓਦਾਂ ਦਾ ਕੀ ਨਹੀਂ।
ਹਾਂਜੀ। ਮਤਲਬ ਇਹ ਨਾ ਕਿ ਤੁਸੀਂ ਜਾਣਾ ਵੀ ਔਰ ਤੁਸੀਂ ਮਤਲਬ ਪੂਰਾ ਏਦਾਂ ਯਾਤਰਾ ਲੈ ਕੇ ਇੱਕ ਤਰ੍ਹਾਂ ਦੀ ਚੱਲਿਓ ਪੰਦਰਾਂ- ਵੀਹ ਲੋਕ ਹੋ ਇੱਕ ਨ ਸਭ ਕੁਛ ਪਤਾ ਕਰਕੇ ਜਾਣਾ ਜ਼ਿਆਦਾ ਬਿਹਤਰ ਹੈ ਨਾ।
ਪਾਣਵਏ ਨੂੰ ਫੋਨ ਕਰਕੇ ਕਿਹਾ ਵੇ। ਤੇ ਸਾਨੂੰ ਪਹਿਲਾਂ ਪੂਰਾ ਪਤਾ ਲੈ ਕੇ ਦੱਸੋ। ਉਹੀ ਕਹਿੰਦੇ ਨਹੀਂ, ਮਾਸੀ ਹਲਥਾ ਲੈ ਕੇ ਥ ਐ। ਕੋਈ ਬਾਤ ਨੀ ਠੀਕ ਹੈ। ਕੁਝ ਨਹੀ ਹੈਗਾ। ਮੈ ਕਿਹਾ ਚਲੋ ਭਾਈ ਠੀਕ ਹੈ। ਜੇ ਤੁਸੀ ਕਹਿੰਦੇ ਪੈਏ ਹੋ ਤਹਾਨੂੰ ਜਾਦਾ ਪਤਾ
ਨਹੀਂ ਤੇ ਉਹਨਾਂ ਦੀ ਕੋਈ ਗੱਲ ਬਾਤ ਹੁੰਦੀ ਪਈ ਆ ਉੱਥੇ ਕਿਸੇ ਦੇ ਨਾਲ ਸਿਲੈਕਟਡ ਹੈਗੇ ਆ।
ਨਹੀਂ- ਨਹੀਂ ਉੱਥੇ ਫੋਨ ਕਰਕੇ ਪੁੱਛਿਆ ਹੈਗਾ। ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਸਾਨੂੰ ਉਹੀ ਹ ਕਮਰਾ ਚਾਹੀਦਾ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਸੀ। ਕਹਿੰਦੇ ਸੀ ਤੁਸੀਂ ਜਾਂ ਤੇ ਤੇਈ ਤਰੀਕ ਨੂੰ ਆਓ। ਤੇ ਜਾਂ ਆਓ ਸਤਾਈ ਤਰੀਕ ਨੂੰ ਕੋਈ ਪੱਚੀ- ਛੱਬੀ ਇੰਨੀ ਤਰੀਕ ਜਨਾਨ ਚੌਵੀ- ਪੱਚੀ ਤਰੀਕ ਦੇ ਵਿੱਚ ਕਿਉਂਕਿ ਹੋਰ ਜਿੱਥੇ ਵੀ ਆ ਰਹੇ ਨੇ ਸੰਗਤਾਂ ਹੋਰ ਵੀ ਆ ਰਹੀਆਂ। ਇਸ ਲਈ ਤੁਸੀਂ ਉੱਨੀ ਤਰੀਕ ਦੇ ਵਿੱਚ- ਵਿੱਚ ਜਾਣਾ। ਠੀਕ ਚਲੋ, ਠੀਕ ਹ ਤਦ ਕਰਕੇ
ਹਾਂ, ਮਤਲਬ ਚਲੋ ਜੇ ਤੇ ਉੱਥੇ ਕਨੈਕਟਡ ਹੈ। ਕਿਸੇ ਦੇ ਨਾਲ ਉਹਨਾਂ ਨੂੰ ਪਤਾ ਪਤਾ ਲੱਗਦਾ ਪਿਆ ਕਿ ਕੀ ਹਾਲ ਹੈ। ਉੱਥੇ ਸਹੀ ਨੇ ਹਾਲਾਤ ਜਾਂ ਕਿੱਦਾਂ ਚੱਲਦਾ ਪੇਆ। ਫਿਰ ਤਾਂ ਠੀਕ ਹੈ। ਮਤਲਬਖਾਰੀ ਬੰਦਾ ਇਹ ਵੀ ਸ਼ਰ ਹੋ ਜਾੇ ਨਾ ਤੇ ਉਹ ਵੀ ਬੜੀ ਸਹੀ ਚੀਜ਼ ਹੈ। ਚਲੋ। ਟੈਸ਼ਨ ਨੀ ਹੁੰਦੀ। ਹਾਂਜੀ। ਹੋਰ ਬਾਕੀ ਜਿੱਦਾਂ। ਵਧੀਆ ਜੀ ਤੁਸੀਂ ਦੱਸੋ? ਠੰਡ ਦਾ ਤਾਂ, ਮਤਲਬ ਏਦਾਂ ਹੀ ਹੋਏਗਾ। ਉਹ ਤਾਂ ਤੁਸੀਂ ਕੱਪੜੇ ਬਣਨੇ ਲੈ ਕੇ ਜਾਊਗੇ। ਮਤਲਬ ਇੰਨੇ ਠੰਡ ਵਾਲੇ ਸਮੇ ਦੇ ਹਨ।
ਨਹੀਂ -ਨਹੀਂ ਉਹ ਕਹਿੰਦੇ ਸੀ ਕੱਪੜੇ ਤੁਸੀਂ ਨੋਰਮਲ ਹੀ ਹਨ। ਲੈਲੋ ਆਪਣਾ ਉਹਦੀ ਜੈਕਟਾਂ, ਬੂਟ, ਜੈਕਟਾਂ ਇਹ ਚੀਜ਼ਾਂ ਲੈ ਲਾਂ ਨਵੇ। ਸ਼ੋਲ ਹੋਵੇ ਜਾਦਾ ਜੇਕਰ ਵੀ ਠੰਢ ਲੱਗੇਗੀ। ਚਲੋ ਜੇ ਤੁਸੀਂ ਕਹਿੰਦੇ ਸੂਟ ਗਰਮ ਪਾਲਓਗੇ। ਹਾਂਜੀ। ਹਾਂ, ਤਾਂ ਜਾਂ ਗਰਮੀ ਲੱਗੇਗੀ। ਫੇਰ ਕੀ ਕਰੋਗੇ। ਇਹ ਤਾਂ ਹੋਹ ਤਾਂ ਕਿਤੇ ਜੇਕਿਟ ਲਾ ਸਕਦੇ ਹਨ।
ਹਾਂਜੀ। ਕਿਉਂਕਿ ਇਹਨਾ ਪਤਾ ਨਹੀਂ ਹੈ। ਹੋਰ ਨੂੰ ਹੋ ਸਕਦਾ ਕਿ ਬਾਰਿਸ਼ ਦਾ ਮੌਸਮ ਹੋ ਜਾਂ ਸਕਦਾ ਹਾਂ। ਜਦੋਂ ਹੁਣ ਹੋ ਸਕਦਾ ਕਿ ਧੁੱਪ ਹੋਵੇ। ਹਾਂਜੀ। ਇਹ ਡਿਪੈਂਡ ਕਰਦਾ ਨਾ ਮੌਸਮ ਕਿਦਾਂ ਉਹ ਤਾਂ ਉੱਥੇ ਜਾ ਕੇ ਪਤਾ ਲੱਗੇਗਾ ਕਿੱਦਾਂ ਦਾ ਮੋਸਮ ਹੈ। ਤੇ ਤਿਆਰੀ ਕਰਕੇ ਜਾਏਗਾ। ਦੋਵੇਂ ਕੱਪੜੇ ਹੀ ਨਜਾਣੇ ਪੈਣੇ ਤੁਹਾਨੂੰ ਜੈਕਟਾਂ ਵੀ ਲਿਜਣੀਆਂ ਪੈਣੀਆਂ ਤੇ ਕੈਜਵਲ ਵੀ ਲੈ ਕੇ ਜਾਣੇ ਪੈਣੇ ਆ।
ਗਿਆਰੀ ਮ ਕਹਿੰਦੇ ਰੇਨਕੋਟ ਤੇ ਚਲੋ ਉੱਥੋਂ ਹੀ ਲੈ ਲਾਂਗੇ। ਇਥੋਂ ਐਵੇਂ ਭੜ ਚੁੱਕਣਾ ਸੀ ਹਨ। ਉਥੇ ਲੈ ਲਾਵਾਂਗੇ। ਮੈਂ ਚਲੋ ਠੀਕ ਆ ਉਹਹਦੇ ਬਾਰਿਸ਼ ਦਾ ਕੋਈ ਪਤਾ ਨੀ ਹੁੰਦਾ ਨਾ ਆਵੇ ਭਾਵੇਂ ਨਾ ਹੀ ਆਵੇ ਹਨ। ਜੇ ਆਏ ਕਿਧਰ ਪਾਣੀ ਤੇ ਪੈ ਜਾਣੇ ਇਸ ਕਰਕੇ। ਉਹ ਵੀ ਲੈ ਕੇ ਜਾਂਦਾ ਹੋਰ ਪਿੱਠੂ ਬੈਗ ਵੀ ਚਾਹੀਦਾ। ਸਭ ਕੁੱਛ ਇਹ ਚੀਜ਼ਾਂ ਲੈ ਕੇ ਜਾਂਦੇ ਆਂ।
ਹਾਂ ਅ। ਤੇ ਮਤਲਬ ਹਜੇ ਬੈਗ ਬੂਗ ਪੈਗ ਕਰ ਲਏ ਤੁਸੀਂ ਕਿਉਕਿ ਖਾਣ ਪੀਣ ਦਾ ਵੀ ਤੁਹਾਨੂੰ ਵੇਖਣਾ। ਪੈਣਾ ਉੱਥੇ ਉਹ ਵੀ ਸਮਾਨ ਤੇ ਜਾਣਾ ਪੈਣਾ।
ਹਾਂਜੀ ਨਹੀਂ ਉਹ ਤੇ ਲੈ ਕੇ ਜਾਵਾਂਗੀ ਉੱਧਰ ਤੋਂ ਜੀ ਬਹੁਤ।
ਰਸਤੇ ਚ ਜਿੱਦਰ ਸ਼ੋਪਸ ਵਗੈਰਾ ਵੀ ਨ ਨਾ ਹੋਣੀਆਂ।
ਨਹੀਂ ਨਹੀਂ ਉਹ ਉੱਥੇ ਰਸਤੇ ਦੇ ਵਿੱਚ ਚੜ੍ਹਾਈ ਚੜਦਿਆਂ ਤੇ ਹੈਗੀਆਂ ਪਰ। ਉਹ ਬਹੁਤ ਮਹਿੰਗੀਆਂ ਚੀਜ਼ਾਂ ਦਿੰਦੇ ਨੇ ਉਹ ਬਦੇ ਉਹਦੇ ਤੇ ਖਾਧਿਆ ਨੀ ਜ਼ਿਆਦਾ ਕੁਛ। ਉਹਨੂੰ ਤੇ ਇਹ ਹ ਵੀ ਟੋਫੀਆਂ ਲੈ ਲਓ। ਐਵੇਂ ਵੀ ਹੋਰ ਚੀਜ਼ਾਂ ਜੋ ਮੂੰਹ ਚ ਪਾ ਕੇ ਆ ਕੇ ਤੇ ਚੜਿਆ ਹੀ ਨੀ ਜਾਏਗਾ ਚੜਾਈ। ਹਾਂ ਉਹ ਇਹ ਕਹਿ ਰਹੇ ਨੇ ਪਾਣੀ ਦੀ ਬੋਤਲ ਆਪਣੀ ਆਪਣੀ ਲੈ ਕੇ ਜਾਣਾ। ਕਿ ਘੁੱਟ ਘੁੱਟ ਪਾਣੀ ਪੀਵ ਜਾਂ ਪਿਆਸ ਲੱਗੀਏ ਤੇ ਸਿਰਫ ਇੱਕ ਘੁੱਟ ਪਾਣੀ ਪੀਤਾ।
ਹਾਂ।
ਤੇ ਬਸ ਮੂੰਹ ਗਿੱਲਾ ਕਰਨਾ ਇਹ ਨੀ ਹੈ ਪਾਣੀ ਵੀ ਤੁਸੀਂ ਪੀਓਸੀਂ ਢਿੱਡ ਭਰ ਕੇ ਪੀ ਲਈਏ। ਉਹ ਕੰਮ ਨੀ ਕਰਨਾ। ਆਪਣਾ ਰਾਮ ਰਾਮ ਦੇ ਘਰ ਚੱਲਣਾ। ਬਸ ਵ ਆਪੇ ਹੀ ਮਜੇਗਾ ਚਲ ਵੇਖੋ ਹਨ। ਉੱਥੇ ਜਾ ਕੇ ਹੁਣ ਤੇ ਪਤਾ ਲੱਗੇਗਾ ਹਨ
ਹਾਂ ਇਹਵੇ ਚਲੋ ਇੱਕ ਵਧੀਆ ਐਕਸਪੀਰੀਅੰਸ ਹੋ ਜਾਏਗਾ।
ਹਾਂਜੀ ਹ ਫੇਰ ਅਸੀਂ ਦੂਸਰਿਆਂ ਨੂੰ ਵੀ ਦੱਸ ਪਾਵਾਂਗੇ ਨਾ ਚਲੋ। ਠੀਕ ਹੈ ਜਾ ਸਕਦੇ ਹੋ ਕੋਈ ਗੱਲ ਨੀ ਤੇ।
ਹਾਂ ਪਤਾ ਕੋਈ ਨੀ ਚਲੋ। ਜਾਇਆ ਜਾਂਦਾ ਜਾਣ ਤੋਂ ਪਹਿਲਾਂ ਹੀ ਬੰਦੇ ਨੂੰ ਹੁੰਦਾ ਕਿ ਪਤਾ ਨੀ ਕਿੱਦਾਂ ਹੋਏਗਾ ਕਿੱਦਾਂ ਚੜਾਂਗਾ। ਬਾਕੀ ਉੱਥੇ ਪਹੁੰਚ ਕੇ ਤੇ ਫੇਰ ਲਿਜਾਣ ਵਾਲੇ ਬਾਬਾ ਜੀ ਹੈ ਹੀ ਆ।
ਹਾਂਜੀ ਉਹ ਤੇ ਬਾਬਾਂ ਹੀ ਉਹੀ ਲੈ ਕੇ ਜਾਂਦੇ ਨੇ ਉਹ ਕਹਿੰਦੇ ਤੇ ਹੈ ਨਹੀਂ ਉਹੀ। ਖ ਵੇਖੋ ਤੁਸੀਂ ਬਜ਼ੁਰਗ ਆਪਣੇ ਆਪ ਚੜ ਰਹੇ ਨੇ। ਤੇ ਜੇ ਜਵਾਨ ਬੰਦਾ ਆਪਣੇ ਆਪ। ਘੋੜਿਆਂ ਤੇ ਜਾ ਰਹੇ ਤੇ ਬਜ਼ੁਰਗ ਬੰਦੇ ਪੈਦਲ ਚੱਲ ਰਹੇ ਨੇ ਸਮਝੋ ਵੀ ਇਹ ਸਾਤ ਸ਼ੱਕ। ਗੁਰੂ ਗੋਬਿੰਦ ਸਿੰਘ ਜੀ। ਆਪ ਉਹਨਾਂ ਨੂੰ ਲੈ ਕੇ ਜਾ ਰਹੇ ਨੇ। ਉਹਨਾਂ ਨੇ ਜੇ ਤੁਸੀਂ ਦਰਸ਼ਨ ਕਰ ਲਏ, ਤਾਂ ਸਮਝੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਲਏ ਨੇ। ਤੇ ਉਹ ਵੇਖੋ, ਉਹ ਆਪ ਲੈਣ ਆਉਂਦੇ ਨੇ। ਆਪਣੀਆਂ ਸੰਗਤਾਂ। ਇਹ ਆ। ਪਿੱਛੇ ਜੇ ਵਿਖਾ ਰਹੇ ਸੀ ਵੀ ਇੱਕ, ਅਠਾਵਨ ਸਾਲ ਅਠਾਨਵੇਂ, ਪਤਾ ਨੀ ਕਿੰਨੇ। ਨਾ ਪਚੱਤਰ ਸਾਲ ਦੇ ਬਜ਼ੁਰਗ ਬੇਬੇ ਆਪਣੇ ਆਪ ਪੈਦਲ ਜਾ ਰਹੀ ਹੈ। ਕਹਿੰਦੇ, ਸਮਝੋ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਆਪ ਲੈ ਕੇ ਜਾ ਰਹੇ ਨੇ।
ਹੂੰ। ਹੂੰ। ਉਹ ਤਾਂ ਹੈ, ਮਨੋ ਤਾਂ ਸਭ
ਹਾਂਜੀ। ਹਾਂਜੀ। ਉਹ ਤੇ ਹੈ ਜੀ। ਚਲੋ! ਚਲੋ ਭੈਣ ਜੀ, ਠੀਕ ਹੈ ਫੇਰ। ਫੇਰ ਦੱਸਾਂਗੇ, ਯਾਤਰਾ ਕਰਕੇ ਆਵਾਂਗੇ ਨਾ। ਫੇਿਰ ਤੁਹਾਡੇ ਨਾਲ ਗੱਲ ਕਰਾਂਗੇ।
ਬਿਲਕੁਲ! ਬਿਲਕੁਲ! ਮੈਂ ਵੀ ਕਰਾਂਗੇ ਫਿਰ ਤੁਹਾਨੂੰ ਕਾਲ। ਠੀਕ ਹੈ ਜੀ। ਹਾਂਜੀ ਓਕੇ। ਓਕੇ ਬਾਏ। ਬਾਏ।